ਹਾਂਜੀ ਸਤਿ ਸ਼੍ਰੀ ਅਕਾਲ ਕਾਲ ਜੀ
ਸਤਿ ਸ੍ਰੀ ਅਕਾਲ ਜੀ ਕੀ ਹਾਲ ਏ
ਵਧੀਆ ਤੁਸੀਂ ਸੁਣਾਓ
ਹਾਂਜੀ ਠੀਕ ਠਾਕ ਹੋਰ ਕੀ ਕਰਦੇ ਸੀ
ਬਸ ਲੰਚ ਕਰਕੇ ਫ੍ਰਰੀ ਹੋਏ ਆ ਹੁਣੇ
ਅੱਛਾ ਜੀ ਠੀਕ ਹੋਰ ਕਰਕੇ ਕਿਵੇ ਇਹ ਸਭ
ਸਭ ਵਧੀਆ ਤੁਸੀਂ ਸੁਣਾਓ
ਠਾਕ ਬਸ ਕਿਰਪਾ ਏ ਬਾਬਾ ਜੀ ਦੀ
ਸਭ ਸਭ ਵਧੀਆ
ਹੂੰ ਤੁਸੀਂ ਲੰਚ ਕਰ ਲਿਆ।
ਹਾਂਜੀ ਕਰ ਲਿਆ ਲੰਚ ਬਸ ਬੇਟੇ ਨੂੰ ਸੁਲਾ ਰਹੀ ਸੀ।
ਅੱਛਾ ਅੱਛਾ ਹੋਰ ਦੱਸੋ ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈ। ਬੱਚੇ ਤਾਂ ਸੋ ਜਾਂਦੇ ਬੱਚੇ ਤਾਂ ਕਹਿਣਾ ਮੰਨ ਕੇ ਸੋ ਜਾਂਦੇ ਹੈ। ਜਿਹਨਾਂ ਦੇ ਬਡ ਵੱਡੇ ਆ ਉਹ ਉਹਨਾਂ ਨੂੰ ਪੁੱਛੋ ਕਿੰਨੀ ਪ੍ਰੋਬਲਮ ਹੁੰਦੀ ਹੈ।
ਹਾਂਜੀ ਇਹ ਤਾਂ ਹੈ ਬੱਚੇ ਬਸ ਰਾਤ ਨੂੰ ਵੀ ਮੋਬਾਇਲ ਤੇ ਲੱਗੇ ਰਹਿੰਦੇ ਆ।
ਬਿਲਕੁਲ ਬਿਲਕੁਲ ਸੁਲਾਨ ਦੇ ਪਿੱਛੇ ਬੱਚਿਆਂ ਨੂੰ ਇੰਨੀ ਮਿਹਨਤ ਕਰਨੀ ਪੈਂਦੀ ਏ। ਬੱਚੇ ਆਪਣੀ ਮਰਜ਼ੀ ਨਾਲ ਸੌਂਦੇ ਏ। ਆਪਣੀ ਮਰਜ਼ੀ ਜੀ ਨਾਲ ਸੋਣ ਖੁਸ਼ ਨੇ ਕਿ ਬਾਰਾਂ ਵਜੇ ਤਾਂ ਲੱਗਦਾ ਕਿ ਕੋਈ ਟਾਈਮ ਈ ਨਹੀਂ ਹੋਇਆ ਹੋਜੇ ਸੋਣਾ ਹੀ ਨਹੀਂ ਹੈ
ਸਹੀ ਗੱਲ ਆ ਬੱਚਿਆਂ ਬੜੀ ਦਿੱਕਤ
ਹਾਂ ਰਾਤ ਨੂੰ ਬਾਰਾਂ ਦੱਸਣ ਦੇ ਅਭੀ ਤੋਂ ਬਾਰਾਂ ਵਜੇ ਇਤਨੀ ਜਲਦੀ। ਕਿੱਦਾਂ ਸੋਜੀਏ ਹਾਂ ਹੁਣ ਦੇਖੋ ਸਾਡੇ ਟਾਈਮ ਤਾਂ ਅਸੀਂ ਸਾਡੇ ਪੇਰੈਂਟਸ ਸਾਨੂੰ ਨੌ ਸਾਢੇ ਨੌ ਜ਼ਿਆਦਾ-ਜ਼ਿਆਦਾ ਸਵਾ ਦਿੰਦੇ ਸੀਗੇ।
ਉਹ ਤਾਂ ਫੇਰ ਉਹਦਾ ਟਾਈਮ ਫਿਕਸ ਸੀਗਾ ਅਸੀਂ ਕੁਛ ਕਹਿੰਦੇ ਨਹੀਂ ਸੀ ਨਾ ਅਸੀਂ ਕਹਿ ਵੀ ਨਹੀਂ ਸਕਦੇ ਸੀ। ਅੱਜ ਕੱਲ੍ਹ ਥੋੜਾ ਟਾਈਮ
ਬਹੁਤ ਅੱਜ ਕੱਲ੍ਹ ਹੁਣ ਬੱਚੇ ਸਾਡੇ ਪੇਰੈਂਟਸ ਬਣ ਗਏ ਤਾਂ ਅਸੀਂ ਬੱਚੇ ਬੱਚੇ ਬਣ ਗਏ ਅੱਜ ਕੱਲ੍ਹ
ਸਹੀ ਗੱਲ ਤਾਂ
ਉਹਨਾਂ ਦੇ ਰੂਟੀਨ ਦੇ ਹਿਸਾਬ ਨਾਲ ਚੱਲਣਾ ਪੈਂਦਾ ਬੱਚਿਆਂ ਦੇ ਨਾਲ
ਸਹੀ ਗੱਲ ਆ
ਮੇਰੀ ਬੇਟੀ ਨੇ ਦੇਖੋ ਹੁਣ ਪੇਪਰ ਦਿੱਤੇ ਹੈ। ਟਵੈਲਥ ਕਲਾਸ ਦੇ ਤਾਂ ਉਹ ਸਾਰੀ ਰਾਤ ਬੈਠ ਕੇ ਉਹਨੇ ਪੜ੍ਹਨਾ ਹੈ। ਜੋ ਆਪਣਾ ਬਹਿ ਜਾਣਾ ਉਹਨੇ ਬਾਰਾਂ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਪੜ੍ਹਨਾ ਉਹਨੇ
ਫੇਰ ਕਈ ਬੱਚਿਆਂ ਨੂੰ ਰਾਤ ਨੂੰ ਲਰਨ ਹੁੰਦਾ ਨਾ ਰਾਤ ਨੂੰ ਜਿਆਦਾ ਵਧੀਆ ਲੱਗਦਾ। ਉਹਨਾਂ ਨੂੰ
ਨਹੀਂ ਲੇਕਿਨ ਮੈਨੂੰ ਦੱਸੋ ਇਹ ਫੇਰ ਸਾਰਾ ਦਿਨ ਫੇਰ ਸੁੱਤੇ ਰਹਿਣਾ ਸਵੇਰੇ ਗਿਆਰਾਂ ਵਜੇ ਚਾਰ ਵਜੇ ਸੋ ਜਾਣਾ ਸਵੇਰੇ ਗਿਆਰਾਂ ਵਜੇ ਤੱਕ ਫਿਰ ਸੁੱਤੇ ਰਹਿਣਾ।
ਹੂੰ
ਇਹ ਨੁਕਸਾਨ ਕਰਦਾ ਨਾ ਸਾਰਾ ਰੂਟੀਨ ਬੱਚੇ ਦਾ ਖ਼ਰਾਬ ਹੋ ਜਾਂਦਾ ਹੈ।
ਨੁਕਸਾਨ ਤਾਂ ਕਰਦਾ ਕਰਦੀ ਹੈ ਇਹ ਚੀਜ਼ ਮਤਲਬ ਮੈਨੂੰ ਵੀ ਐਵੇਂ ਹੀ ਸੀਗਾ ਮੈਨੂੰ ਮੋਰਨਿੰਗ ਅਰਲੀ ਮੋਰਨਿੰਗ ਨੀ ਮੇਰੇ ਤੋਂ ਉੱਠਿਆ ਜਾਂਦਾ ਸੀਗਾ। ਮੇਰੇ ਮਦਰ ਵੀ ਬਹੁਤ ਬੋਲਦੇ ਹੁੰਦੇ ਸੀ ਹੈਗਾ ਤਾਂ ਗਲਤ ਹੀ ਹੈ
ਹਾਂਜੀ ਬਿਲਕੁਲ ਕਿਉ ਕਿੱਥੇ ਤਾਂ ਚੱਲ ਜਾਂਦਾ ਦੇਖੋ ਹੁਣ ਸਾਡੀ ਮਦਰ ਇਨ ਲੋ ਹੈਗੀ ਹੈ ਉਹ ਸਾਨੂੰ ਸਵੇਰੇ ਚਾਰ ਸਾਢੇ ਚਾਰ ਉਠਾ ਦਿੰਦੇ ਆ!
ਹਾਂਜੀ ਇਹ ਤਾਂ ਗੱਲ ਹੈ!
ਸਾਡੇ ਸਾਡੇ ਚਾਰ ਉਠਾ ਦੇ ਕੇ ਉਠੋ ਆਪਣਾ ਪਾਠ ਪੂਜਾ ਕਰੋ ਪਹਿਲੇ ਨਹੀਂ ਹਾਂਜੀ ਚਲੋ ਦਿਨੇ ਤਾਂ ਪਹਿਲੇ ਹੀ ਦਾ ਲੇਕਿਨ ਸਵੇਰੇ ਆਪਣਾ ਸਾਢੇ ਚਾਰ ਉਠਾ ਦਿੰਦੇ ਆ ਉਹ
ਹੂੰ ਉਹੀ ਫੇਰ ਜੇ ਇਨੀ ਅਗਲੀ ਮੋਰਨਿੰਗ ਉੱਠਦੇ ਨਾ ਫਿਰ ਦਿਨ ਚ ਵੀ ਥੋੜੀ ਰੈਸਟ ਕਰਨੀ ਪੈਂਦੀ ਐ।
ਆਪਾ ਨਾ ਅਸੀਂ ਫ੍ਰਰੀ ਹੋ ਜਾਂਦੇ ਹਾਂ ਨੌ ਸਾਢੇ ਨੌ ਤੱਕ ਫਸਟ ਪਲੱਸ ਫ੍ਰਰੀ ਹੋ ਜਾਈਦਾ ਸੀ। ਕੰਮ ਖ਼ਤਮ ਹੋ ਜਾਂਦੇ ਆ ਸਾਰੇ ਟਾਈਮ ਨਾਲ
ਹਾਂਜੀ ਸਹੀ ਗੱਲ ਆ ਹੋ ਜਾਂਦਾਂ ਕੰਮ ਜਲਦੀ
ਹਾਂ ਸਿਰਫ ਸਾਡੇ ਬੱਚੇ ਹਲੇ ਸੁ ਤੇ ਰਹਿੰਦੇ ਇਹ ਨੀ ਉੱਠਦੇ ਕਿ ਚਲੋ ਜਦੋਂ ਉੱਠਦੇ ਜਦ ਨਾਸ਼ਤਾ ਦੇਦਾਂ ਬਾਕੀ ਅਸੀਂ ਸਾਰਾ ਕੰਮ ਆਪਣਾ ਟਾਈਮ ਨਾਲ ਕਰ ਲਈਦਾ।
ਹਾਂਜੀ ਇਹ ਤਾਂ ਹੈ।
ਚਲੋ ਛੋਟੇ ਬੱਚੇ ਤਾਂ ਤੁਹਾਨੂੰ ਤਾਂਂ ਆਪਣਾ ਰੂਟੀਨ ਸਹੀ ਸੈੱਟ ਹੋਏਗਾ ਜਦੋਂ ਬੱਚੇ ਬੱਚਿਆਂ ਦਾ ਵੱਡੇ ਹੋ ਜਾਂਦੇ ਫਿਰ ਇਹਨਾਂ ਦਾ ਰੂਟੀਨ ਮੁਸ਼ਕਿਲ ਐ।
ਹਾਂਜੀ- ਹਾਂਜੀ।
ਹਾਂ ਕਿਉਂਕਿ ਸਕੂਲ ਵੀ ਨੀ ਜਾਣਾ, ਹੁਣ ਸਕੂਲ ਖਤਮ ਹੋ ਗਏ ਇਹਨਾਂ ਦੇ ਟਵੈਲਥ ਹੋ ਗਈ ਇਹਨਾਂ ਦੀ।
ਹਾਂਜੀ
ਹਾਂ ਤੇ ਬਸ ਹੁਣ ਇਹਨਾਂ ਦੇ ਹਿਸਾਬ ਨਾਲ ਹੀ ਚੱਲਦੇ ਆ ਸਾਰਾ ਟਾਈਮ
ਹੁੰਦੈ
ਤੁਹਾਡਾ ਬੇਬੀ ਛੋਟਾ ਅਜੇ
ਛੋਟਾ ਬੇਟਾ ਬੜਾ ਬੇਟਾ ਵੀ ਹੈ ਬੜਾ ਬੇਟਾ ਕਾਫੀ ਬੜਾ ਕਾਫੀ ਏਜ ਗੈਪ ਆ ਦੋਨਾਂ ਦਾ। ਪਰ ਨਹੀਂ ਸੋ ਜਾਂਦੇ ਆ ਦੋਨੋ ਸਕੂਲ ਤੋਂ ਆ ਕੇ ਬੱਚੇ ਥੱਕ ਵੀ ਜਾਂਦੇ ਆ ਨਾ ਫਿਰ ਰਾਤ ਨੂੰ ਨੌ ਵਜੇ ਦਾ ਟਾਈਮਿੰਗ ਅਸੀਂ ਰੱਖੀ ਹੋਈ ਹੈ ਫਿਕਸ ਰੱਖਿਆ ਹੋਇਆ ਮੈਂ ਨੌ ਸਵਾ ਨੌ ਬੱਚੇ ਸੌ ਜਾਂਦੇ ਐ।
ਬੜੀਆ ਫਿਰ ਤਾਂ ਬਹੁਤ ਬੜੀਆ ਜੇ ਨੌ ਸਵਾ ਨੂੰ ਸੋ ਜਾਂਦੇ ਸਾਡੇ ਤਾਂ ਨੌ ਵਜੇ ਤਾਂ ਡਿਨਰ ਦੀ ਤਿਆਰੀ ਕਰ ਰਹੇ ਹੁੰਦੇ ਕਿ ਡਿਨਰ ਖਾਣਾ ਹੁਣ ਅਸੀਂ ਬੈਠੇ ਆਂ ਹੁਣ ਡਿਨਰ ਤੇ ਨੌਂ ਵਜੇ
ਨਹੀਂ ਉਹਨਾਂ ਨੂੰ ਅੱਠ ਵਜੇ ਚਾਹੀਦਾ ਹੈ ਬਸ ਉਹਨਾਂ ਨੂੰ ਡਿਨਰ ਦਾ ਦਾ ਫਿਕਸ ਟਾਈਮ ਐ ਉਹ ਨੂੰ ਅੱਠ ਵਜੇ ਚਾਹੀਦਾ। ਸਾਢੇ ਸੱਤ ਵੀ ਅਸੀਂ ਕਈ ਵਾਰ ਕਰ ਲੈਂਦੇ ਮਤਲਬ ਬੈਠ ਜਾਂਦੇ ਆ ਕਰਨ ਲਈ ਅੱਠ ਸਵਾ ਅੱਠ ਅਸੀਂ ਫ੍ਰਰੀ ਹੋ ਜਾਂਦੇ ਆਂ ਡਿਨਰ ਕਰਕੇ।
ਵਧੀਆ ਬਹੁਤ ਅੱਛਾ ਰੂਟੀਨ ਹੈ ਸਾਡਾ ਤਾਂ ਰੂਟੀਨ ਬਹੁਤ ਖ਼ਰਾਬ ਹੈ ਬੱਚਿਆਂ ਦਾ
ਹਾਂਜੀ ਸਹੀ ਹੋਣਾ ਚਾਹੀਦਾ, ਫਿਰ ਡਾਈਜੈਸਟ ਵੀ ਨੀ ਨਾ ਹੁੰਦਾ ਹੈਗਾ।
ਪ੍ਰੋਬਲਮ ਹੁੰਦੀ ਸਾਨੂੰ ਡਾਇਜੈਸਟ ਨਈ ਹੁੰਦਾ।
ਹੂੰ, ਏਜ ਵਾਈਜ਼ ਫਿਰ ਫਰਕ
ਫਰਕ ਪੈ ਜਾਂਦਾ ਐ ਬੱਚੇ ਤਾਂ ਡਾਇਜੈਸਟ ਕਰ ਲੈਂਦੇ ਆ। ਬੱਚੇ ਬਾਰਾਂ ਵਜੇ ਤੱਕ ਖਾ ਪੀ ਕੇ ਤੁਰੇ ਫਿਰਦੇ ਆ ਸਾਨੂੰ ਲੇਕਿਨ ਹਜ਼ਮ ਨਹੀਂ ਹੁੰਦਾ, ਕਿਉਂਕਿ ਬੱਚੇ ਖਾਣਗੇ ਸਾਰਾ ਕੁਛ ਕਰ ਕਰਾਕੇ ਦੱਸ ਸਾਡੇ ਦਸ ਹੋ ਜਾਂਦੇ ਫਿਰ ਰੋਟੀ ਦਾ ਕੋਈ ਟਾਈਮ ਨੀਂ ਰੈ ਜਾਂਦਾ ਸਾਡੇ ਤੋਂ ਬਹੁਤ ਪਰੇਸ਼ਾਨੀ ਹੁੰਦੀ ਖਾ ਕੇ
ਹਂ, ਨਈਂ ਰੋਟੀ ਦਾ ਤਾਂ ਫਿਕਸ ਟਾਈਮ ਸਾਡਾ ਬਸ ਮੋਰਨਿੰਗ ਅੱਠ ਵਜੇ ਤੱਕ ਬ੍ਰੇਕਫਾਸਟ ਹੋਇਆ ਹੋ ਜਾਂਦਾ। ਫਿਰ ਦੁਪਹਿਰ ਨੂੰ ਲੰਚ ਹੋ ਜਾਂਦਾ ਇੱਕ ਇੱਕ ਡੇਢ ਵਜੇ ਲੰਚ ਏ ਦਾ ਟਾਈਮ ਸਾਡਾ ਸ਼ਾਮ ਨੂੰ ਬਸ ਸਾਢੇ ਸੱਤ ਤੋਂ ਸਵਾ ਅੱਠ ਦੇ ਵਿੱਚ-ਵਿੱਚ ਅਸੀਂ ਖਾ ਲੈਣੇ।
ਬਹੁਤ ਵਧੀਆ ਬਹੁਤ। ਵਧੀਆ ਸਾਡੇ ਤੱਸ ਐ, ਵਧੀਆ ਬਹੁਤ ਵਧੀਆ ਰੂਟੀਨ ਐ, ਪਹਿਲਾਂ ਸਾਡੇ ਸਾਡਾ ਰੂਟੀਨ ਠੀਕ ਸਾਡੇ ਬੱਚਿਆਂ ਦਾ ਰੂਟੀਨ ਸਹੀ ਨੀਂ ਹੈਗਾ ਉਹ ਸੁੱਤੇ ਰਹਿੰਦੇ ਆ ਬਥੇਰਾ ਸਮਝਾਈਦਾ ਕਿ ਖ਼ਰਾਬ ਇਹ ਚੀਜ਼ ਸੋਹਣੀ ਵੀ ਤੁਸੀਂ ਮੋਬਾਇਲ ਦੇਖਣ ਬੈ ਜਾਣਗੇ ਚਲੋ ਜੀ। ਜਿੰਨਾ ਅੱਜ ਪੜ੍ਹਾਈ ਨੀਂ ਕਰ ਰਹੇ ਤਾਂ ਮੋਬਾਈਲ ਲੈ ਕੇ ਬੈਠ ਗਏ। ਪਤਾ ਹੀ ਨ੍ਹੀਂ ਲੱਗਦਾ ਕਿ ਬਾਰਾਂ ਵਜੇ ਗਏ, ਇੱਕ ਵਜ ਗਿਆ। ਸ ਨਈਂ ਬੈਠੇ ਆ ਮੋਬਾਈਲ ਲੈ ਕੇ।
ਹਾਂਜੀ, ਨਈਂ ਚਲੋ ਉਹ ਤਾਂ ਥੋੜਾ ਕੰਟਰੋਲ ਕਰਨਾ ਪੈਂਦਾ ਨਾਂ ਤੁਸੀਂ ਥੋੜਾ ਉਹਨਾਂ ਨੂੰ ਕਹੋ ਮਨਾਂ ਕਰੋ ਬੱਚਿਆਂ ਨੂੰ ਦੋ ਈਨਾਂ ਫੋਨ ਲੋਕ ਵਗੈਰਾ ਲਗਾ ਦੋ ਫੋਨ ਤੇ ਦ ਕੋਈ ਨਾ ਫੋਣ।
ਕਿੱਥੇ ਬੱਚੇ ਅੱਜ ਕਲ ਦੇ ਨੀ ਸੁਣਦੇ ਜੀ, ਬੱਚੇ ਬਹੁਤ ਅੱਜ ਕਲ ਦੇ ਕਹਿ ਤੇ ਰਹੀ ਸਾਡੇ ਪੇਰੈਂਟਸ ਬਣੇ ਹੋ ਅੱਜ ਕਲ ਬੱਚੇ ਨੀ ਸੁਣਦੇ ਮੇਰਾ ਛੋਟਾ ਬੇਟਾ ਐ ਉਹ ਤਾਂ ਫੇਰ ਵੀ ਕਹਿਣਾ ਮੰਨ ਲੈਂਦਾ ਹੈ ਲੇਕਿਨ ਬੇਟੀ ਦਾ ਹੋ ਗਈ ਟਵੈਲਥ ਦੇ ਵਿੱਚ ਤੁਹਨੂੰ ਕਹਿੰਦੇ ਜੀ ਮੈਂ ਏਟੀਨ ਪਲੱਸ ਹੋ ਗਈਆਂ ਹੁਣ ਮੈਨੂੰ ਕੁਛ ਨੀ ਕਹਿਣਾ। ਮੈਂ ਆਪਣੇ ਆਪ ਦੇਖਾਂਗੀ ਹੁਣ
ਚਲੋ ਬੱਚੇ ਨੂੰ ਥੋੜਾ ਟਾਈਮ ਦੇ ਨਾਲ-ਨਾਲ ਵੀ ਸਮਝ ਆ ਜਾਂਦੀ ਐ, ਉਹਨਾਂ ਨੂੰ ਲੱਗ ਜਾਂਦਾ ਪਤਾ
ਹਮ, ਦੇਖੋ ਜੇ ਬੱਚੇ ਚਾਹੇ ਕਹਿਣ ਅਸੀਂ ਵੱਡੇ ਹੋ ਗਏ ਹਾਂ, ਸਾਨੂੰ ਤਾਂ ਲੱਗਦਾ ਕਿ ਲੇਕਿਨ ਸਾਡੇ ਬੱਚੇ ਹੀ ਹੈਜੇ। ਬ ਬੱਚਿਆਂ ਨੂੰ ਬੱਚੇਂਗੇ ਲੇਕਿਨ ਬੱਚੇ ਕਹਿੰਦੇ ਨਈਂ ਅਸੀ ਵਡੇ ਹੋ ਗਏ ਹੁਣ। ਅਸੀਂ ਆਪਣੇ ਆਪ ਦੇਖ ਲਾਂਗੇ। ਹੂੰ।
ਥੋੜ੍ਹੀ ਕੋਂਟਰਾਡਿਕਸ਼ਨ ਤਾਂ ਹੁੰਦੀ ਆਂ ਹਨਾਂ। ਪੇਰੈਂਟਸ ਦੇ ਮਤਲਬ ਥੋਟਸ ਤੇ ਬੱਚਿਆਂ ਦੇ ਮਿਲਦੇ ਨੀਂ ਹੁੰਦੇ ਕਦੇ ਵੀ, ਜਨਰੇਸ਼ਨ ਗੈਪ ਆ ਜਾਂਦਾ।
ਉਹ ਤਾਂ ਹੈ ਈ ਐ, ਬਿਲਕੁਲ ਬਿਲਕੁਲ ਆ ਹੀ ਜਾਂਦਾ ਐ, ਔਰ ਅੱਜ ਕੱਲ ਦੀ ਜਨਰੇਸ਼ਨ ਤਾਂ ਬਿਲਕੁਲ ਹੀ ਪੇਰੈਂਟਸ ਦੇ ਨਾਲ ਇਮੋਸ਼ਨਸ ਸਮਝਦੇ ਆ ਨਾਂ, ਬੱਚੇ ਫੀਲਿੰਗ ਸਮਝਦੇ ਆ, ਅੱਜ-ਕੱਲ ਦੇ
ਹੂੰ।
ਬੱਚੇ ਅੱਜ-ਕੱਲ ਆਪਣੀ ਲਾਈਫ ਆਪਣੀ ਇੱਕ ਅਲੱਗ ਲਾਈਫ ਬਣਾ ਲਈ ਐ, ਬੱਚਿਆਂ ਨੇ। ਕਿ ਜਦੋਂ ਮਰਜ਼ੀ ਸੋਈਏ, ਜਦੋਂ ਮਰਜ਼ੀ ਉੱਠੀਏ, ਜਦੋਂ ਮਰਜ਼ੀ ਖਾਈਏ।
ਹਾਂਜੀ, ਇਹ ਮਤਲਬ ਮੈਂ ਤਾਂ ਦੇਖ ਇੱਥੇ ਵੀ ਸਾਡੇ ਜਿਆਦਾਤਰ ਫੰਕਸ਼ਨ ਜਿਹੜੇ ਹੁੰਦੇ, ਰਾਤ ਨੂੰ ਹੀ ਹੁੰਦੇ ਆ। ਫੇਰ ਬੜੀ ਦਿੱਕਤ ਆਉਂਦੀ ਹੈ, ਮਤਲਬ ਮਤਲਬ, ਰਾਤ ਨੂੰ ਦੇਖੋ ਫੇਰ ਲੇਟ ਹੋ ਜਾਈਦਾ, ਆਉਂਦੇ- ਆਉਂਦੇ ਹਨਾ ਕਿਉਂਕਿ ਫੇਰ ਉੱਥੇ ਸਭ ਮਿਲ -ਮੁਲ ਜਾਂਦੇ ਆ ਜਾ। ਰੀਐਟੀਵ ਵਗੈਰਾ ਮਿਲ ਜਾਂਦੇ ਆ, ਹੋਰ ਦੋਸਤ ਮਿੱਤਰ ਹੁੰਦੇ ਨੇ ਉਥੇ, ਫੇਰ ਜਦੋਂ ਮਤਲਬ ਆਉਂਦੇ ਆਂਦੇ ਲੇਟ ਹੋ ਜਾਈਏ, ਮਤਲਬ ਮੇਰਾ ਤਾਂ ਇਹ ਹੈ ਕਿ, ਜੇ ਮੈਨੂੰ ਛੇ ਘੰਟੇ ਹੀ ਨੀਂਦ ਨਾ ਮਿਲੇ, ਅਗਲੇ ਦਿਨ ਮੇਰਾ ਸਾਰਾ ਡਿਸਟਰਬ ਹੋ ਜਾਂਦੀ ਹੈ ਪੂਰੀ ਹਨਾ, ਮਤਲਬ ਹੈਡਕ ਹੁੰਦਾ ਰਹੂ। ਹਾਂਜੀ ਹੈ। ਹੈਡਿਕ ਹੁੰਦਾ ਰਹਿੰਦਾ ਹੈ, ਮਤਲਬ ਵੈਸੇ ਵੀ ਕਈ ਵਾਰ ਤਾਂ ਮਨ ਹੀ ਕੱਚਾ ਜਿਹਾ ਹੋਣ ਲੱਗ ਜਾਂਦਾ, ਜਿਵੇਂ ਵੋਮਿਟ ਆਊਗੀ, ਮਤਲਬ ਐਵੇਂ ਜੇ ਫੀਲ ਹੁੰਦਾ ਹੁੰਦਾ ਹਨਾ। ਤੇ ਵੈਸੇ ਵੀ ਚਿੜਚਿੜਾ ਜਿਹਾ ਹੋ ਜਾਂਦਾ, ਬੰਦਾ। ਬੜਾ ਇਰੀਟੇਟ ਹੋ ਜਾਂਦਾ।
ਬਿਲਕੁਲ, ਜਿੱਦਾ ਰੂਟੀਨ ਬੰਦੇ ਦਾ ਬਣ ਜਾਂਦਾ ਹੈ ਨਾ, ਫਿਰ ਉਹ ਉਹ ਆਦਤ ਪੈ ਜਾਂਦੀ ਇਨਸਾਨ ਨੂੰ।
ਹਾਂਜੀ, ਮੇਰਾ ਵੀ ਇਹੀ ਹੈ ਸਾਢੇ ਚਾਰ, ਪੌਣੇ ਪੰਜ, ਉੱਠ ਜਾਂਦੀ ਆ ਮੋਰਨਿੰਗ। ਹੱਦ ਪਾਉਣੇ ਪੰਜੇ ਤੋਂ ਲੇਟ ਨੀ ਮਤਲਬ ਹੁੰਦੇ, ਫੇਰ ਬੱਚਿਆਂ ਨੇ ਵੀ ਸਕੂਲ। ਜਾਣਾ ਹੁੰਦਾ ਹਸਬੈਂਡ ਨੇ ਆਫਿਸ ਜਾਣਾ ਹੁੰਦਾ। ਫਿਰ ਸਭ ਦਾ ਫੇਰ ਲੰਚ ਵਗੈਰਾ ਪਹਿਲਾਂ ਬ੍ਰੇਕਫਾਸਟ ਕਰਾਉ, ਫਿਰ ਲੰਚ ਨਾਲ ਪੈਕ ਕਰੋ, ਫਿਰ ਪਤਾ ਹੀ ਹੈ ਤੁਹਾਨੂੰ ਫਿਰ ਕੰਮ ਬਹੁਤ
ਬਿਲਕੁਲ, ਬਿਲਕੁਲ ਨਹੀਂ ਜਦ ਤੱਕ ਸਾਡੇ ਵੀ ਬੱਚੇ ਸਕੂਲ ਜਾਂਦੇ ਸੀਗੇ ਨਾ ਜਦ ਤਦ ਤੱਕ ਤਾਂ ਬਹੁਤ ਸਾਨੂੰ ਰੂਟੀਨ ਸੀ, ਪਤਾ ਉੱਠਣਾ ਹੀ ਉੱਠਣਾ ਸਵੇਰੇ।
ਹਾਂਜੀ, ਇਹ ਤਾਂ ਹੈ।
ਹਨਾ, ਹੁਣ ਜਦੋਂ ਦੇ ਟੇਵੇਲਥ ਦੇ ਬੱਚਿਆਂ ਨੂੰ ਥੋੜੀ ਛੁੱਟੀਆਂ ਪੈ ਜਾਂਦੀਆਂ ਨੇ ਦੋ ਤਿੰਨ ਮਹੀਨੇ ਤਿਆਰੀ ਕਰੋ ਆਪਣੀ, ਘਰ ਰਹਿ ਕੇ ਸਕੂਲ ਨਹੀਂ ਆਉਣਾ। ਬਸ ਜਦ ਦਾ ਰੂਟੀਨ ਬੱਚਿਆਂ ਦਾ ਖ਼ਰਾਬ ਹੋ ਗਿਆ। ਕਿ ਹੁਣ ਅਸੀਂ ਆਪਣੀ ਲਾਈਫ ਦੇ ਵਿੱਚ ਜਿੱਦਾਂ ਮਰਜ਼ੀ, ਜੋ ਮਰਜ਼ੀ ਕਰੀਏ ਹੁਣ।
ਹਮ।
ਕਰਕੇ ਥੋੜਾ ਡਿਸਟਰਬ ਹੋ ਗਿਆ ਬੱਚਿਆਂ ਦਾ
ਉਹ ਚਲੋ ਫਿਰ, ਬੱਚੇ ਅੱਗੇ ਕੋਲਜ ਜਾਣ ਲੱਗ ਜਾਂਦੇ ਆ, ਫਿਰ ਸਟਾਰਟ ਹੋ ਜਾਂਦਾ ਸਹੀ ਹੋ ਜਾਂਦਾ ਫਿਰ
ਹਮ, ਚਲ ਬਾਬੇ ਨੂੰ ਕਹਿੰਦੇ ਏਦਾਂ ਹੀ ਹੋਏ, ਉਹ ਠੀਕ ਹੋ ਜਾਣ ਸਹੀ। ਜੇ ਗੱਲ ਮੰਨਣ, ਸਮਝਣ, ਹਮ ਚਲੋ ਠੀਕ ਹੈ ਜੀ, ਸ ਬਿਲਕੁਲ- ਬਿਲਕੁਲ ਇਹ ਤਾਂ ਬੱਚਿਆਂ ਨੂੰ ਸਮਝਾਈਦਾ ਹੈ, ਕਿ ਆਪਣਾ ਛੇ ਸੱਤ- ਘੰਟੇ ਦੀ ਜ਼ਰੂਰ ਨੀਂਦ ਲਓ। ਔਰ ਜਿਸ ਟਾਈਮ ਤੁਹਾਨੂੰ ਜ਼ਰੂਰਤ ਹੈ ਸੋਣ ਦੀ ਰਾਤ ਰਾ ਨੀਂਦ ਰਾਤ ਦੀ ਤੁਂ ਚਾਹਿਨੇ ਜਿੰਨਾ ਮਰਜ਼ ਸੋਲੋ ਤੁਹਾਡੀ ਨੀਦੀ ਪੂਰੀ ਹੋਏਗੀ ਥਹਾੜਾ ਸਿਰ ਦੁੱਖ ਦਾ ਰਹੇਗਾ, ਥੋੜਾ ਮੂਡ ਖ਼ਰਾਬ ਰਹੇਗਾ। ਖਿੱਝਦੇ ਰਹਿਣਗੇ ਬੱਚੇ
ਹਾਂਜੀ ਹਾਂਜੀ ਇਹ ਤਾਂ ਹੈ
ਬਿਲਕੁਲ
ਨਹੀਂ ਹੁਣ ਫੇਰ ਇਹ ਮਤਲਬ ਸਾਡੇ ਦਾ ਫਿਕਸ ਟਾਈਮ ਹੈ ਅਸੀਂ ਬੱਚਿਆਂ ਨੂੰ ਪਾ ਦਿੰਦੇ ਹਾਂ ਰਾਤ ਵੀ ਹਨਾ ਕਿਉਂਕਿ ਫੇਰ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਫੇਰ ਦੇਖੋ ਬੱਚੇ ਜਲਦੀ ਨੀ ਉੱਠਦੇ ਨਾ ਸਵੇਰੇ ਫਿਰ ਤੰਗ ਕਰਦੇ ਆ ਬੱਚੇ ਰੇਡੀ ਹੋਣ ਚ ਹੁਣ ਮੇਰਾ ਬੜਾ ਬੇਟਾ ਖੁਦ ਹੀ ਉੱਠ ਜਾਂਦਾ ਮਤਲਬ ਉਹਦਾ ਮ ਫਿਕਸ ਹੈ ਉਹਦੀ ਵੈਨ ਆਉਣੀ ਹੁੰਦੀ ਹੈ ਸਵਾ ਸੱਤ ਤੱਕ ਮਤਲਬ ਉਹਨੇ ਬੇਟੇ ਨੇ ਉੱਠ ਜਾਣਾ ਆਪਣਾ ਮਤਲਬ ਸਾਡੇ ਪੌਣੇ ਛੇ ਤੱਕ ਉੱਠ ਜਾਂਦਾ ਉਹ
ਨਹੀਂ ਠੀਕ ਹੈ ਬੱਚੇ ਅਗਰ ਆਪਣੀ ਰਿਸਪੋਂਸਿਬਿਲਿਟੀ ਸਮਝਦੇ ਤਾਂ ਬਹੁਤ ਅੱਛੀ ਗੱਲ ਏ
ਮਿੰਟ ਪਹਿਲਾਂ ਮਤਲਬ ਫ੍ਰਰੀ ਹੁੰਦੇ ਨੇ ਉਹ ਬਿਲਕੁਲ
ਅੱਛਾ ਠੀਕ ਠੀਕ ਬਹੁਤ ਅੱਛੀ ਗੱਲ ਹੈ ਸਾਡੀ ਤਾਂ ਬੇਟੀ ਥੋੜੀ ਜਿਹੀ ਨੋਟੀ ਹੈਗੀ ਹੈ ਤਾਂ ਉਹ ਤਾਂ ਜਦੋਂ ਬੱਸ ਵੀ ਸਾਡੀ ਬੱਚੇ ਦੀ ਆ ਜਾਂਦੇ ਸੀ ਨੀਚੇ ਗੁੜੀੀਆਂ ਦੀ ਮੇਰੀ ਟੋਪ ਪੰਜ ਸੱਤ ਮਿੰਟ ਵੇਟ ਕਰਦਾ ਹੁੰਦਾ ਸੀ ਵਿਚਾਰਾ ਕਾਲ ਕਰਦਾ ਸੀਗਾ ਕਿ ਆ ਜਾਓ ਮੈਡਮ ਜੀ ਅਸੀਂ ਨੀਚੇ ਖੜੇ ਹਾਂ
ਹਾਂਜੀ ਨਹੀਂ ਐਵੇਂ ਨੀ ਨਾ ਹੋਣਾ ਚਾਹੀਦਾ ਫ਼ਿਰ ਉਹਨਾਂ ਨੇ ਤਾਂ ਬਹੁਤ ਬੱਚਿਆਂ ਨੂੰ ਭੀ ਕਰਨਾ ਹੁੰਦਾ ਹੁਣ ਇੱਕ ਦੇ ਲਈ ਇੰਨੇ ਲੇਟ ਹੁੰਦੇ ਰਹਿੰਦੇ ਆ ਤਾਂ ਫਿਰ ਦਿੱਕਤ
ਬਿਲਕੁਲ ਮ ਇਹ ਸਮਝਾਇਦਾ ਕਿ ਪੰਜ ਪੰਜ ਮਿੰਟ ਤੁਸੀਂ ਲੇਟ ਕਰੋਗੇ ਰੋਜ਼ ਦੀ ਰੋਜ਼ ਤਾਂ ਉਹਨਾਂ ਨੂੰ ਤਾਂ ਪੰਜ ਪੰਜ ਮਿੰਟ ਲਈ ਕਿੱਥੇ ਕਿੱਥੇ ਪਹੁੰਚਣਾ ਉਨਾਂ ਨੇ-
ਬਹੁਤ ਘੰਟੇ ਹੋ ਜਾਣਗੇ ਐਵੇਂ -
ਬਿਲਕੁਲ ਬਿਲਕੁਲ
ਚਲੋ- ਬਹੁਤ ਬਧੀਆ ਲੱਗਿਆ ਤਾਡੇ ਨਾਲ ਗੱਲ ਕਰਕੇ। ਹਾਂਜੀ -ਹਾਂ ਚਲੋ ਫੇਰ ਕਦੇ ਮਿਲਦੇ ਆਂ। ਫਿਰ ਗੱਲ ਕਰਦੇ ਆ। ਹਾਂਜੀ ਸਾਸਰੀ ਕਾਲ ਜੀ।